ਔ
ਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਠੀਕ ਹੋ
ਵਧੀਆ ਤੁਸੀਂ ਸੁਣਾਓ
ਹਾਂਜੀ ਠੀਕ ਆ ਅਸੀਂ ਵੀ ਬਸ ਬੈਠੇ ਰਹੇ ਸੀ ਤੇ ਕੁਛ ਯਾਦ ਆ ਗਿਆ ਸੀ ਜੀ ਮੈਂ ਕੇਹਾ ਚੱਲ ਗੱਲ ਕਰੀਏ ਪੁੱਛੀਏ
ਵਧੀਆ ਕੀਤਾ ਤੁਸੀਂ ਯਾਦ ਕੀਤਾ ਅੱਛਾ ਅੱਛਾ ਹਾਂਜੀ ਬੋਲੋ
ਅਰੇ ਕਦੀ ਸੂਟ ਤੁਸੀਂ ਬਣਾਉਦੇ ਹੋ
ਹਾਂ ਹਾਂ ਬਿਲਕੁਲ ਮਤਲਬ ਕਿਵੇਂ ਜਾਂ ਕਲੀਆਂ ਚ ਬਣਵਾਉਣਾ ਹੈ ਜਾਂ ਫਿਰ ਅੰਬਰੇਲ ਚ ਬਣਵਾਉਣਾ
ਅਨਾਰਕਲੀ ਸੂਟ ਬਣਾਉਣਾ ਹੈ ਤੁਸੀਂ ਉੱਪਰੋਂ ਵੀ ਲੈ ਕੇ
ਅੱਛਾ ਮਤਲਬ ਉਪਰੋ ਵਾਲੀ ਕਲੀ ਵਾਲਾ ਹਾਂਜੀ ਹਾਂਜੀ ਬਿਲਕੁਲ, ਆਂਦਾ ਸਾਨੂੰ ਉਹਥੇ ਤੇ ਨਾ ਕੱਪੜਾ ਹਾਂਜੀ ਕੱਪ ਕੱਪੜਾ ਹੀ ਕਾਫ਼ੀ ਲੱਗ ਜੁਗਾ, ਤੁਹਾਡਾ ਨਾ ਜਿਵੇਂ ਤੁਹਾਡੇ ਹਾਈ ਪਰ ਵਗੈਰਾ ਹੈਗੀ ਹੈ ਨਾ ਤੇ ਉਸ ਹਿਸਾਬ ਨਾਲ ਤੁਹਾਡਾ ਛੇ ਸਾਢੇ ਛੇ ਮੀਟਰ ਤੇ ਲੱਗ ਜਾਏਗਾ ਕਿਉਂਕਿ ਪਤਾ ਕਿ ਜਿਹੜੀ ਉੱਪਰੋਂ ਦੀ ਕਲੀ ਪੈਂਦੀ ਹੈ ਨਾ ਫਿਰ ਉਹਦੇ ਨਾ ਥੋੜਾ ਕੱਪੜਾ ਵੇਸਟ ਬੜਾ ਹੁੰਦਾ ਸਾਈਡ ਤੋਂ
ਮੇਰੀ ਗੱਲ ਸੁਣੋ ਨਾ ਤੁਸੀਂ ਤਾਂ ਲੈਂਨਥ ਹੀ ਲੋਗੇ ਨਾ ਪੂਰੀ ਪੂਰੇ ਕਮੀਜ਼ ਦੀ ਲੈਂਥ ਲਓਗੇਂ ਫਿਫਟੀ ਲੈ ਲਓ ਵੇ
ਨਹੀਂ ਕਲੀ ਕਟਾਂਗੇ ਅਸੀਂ ਦੇਖੋ ਕਲੀ ਪਤਾ ਕਿਵੇਂ ਕਟਿੰਗ ਹੁੰਦੀ ਏ ਉੱਪਰੋਂ ਦੀ ਸੋਲਾਂ ਇੰਚ ਤੱਕ ਨਾ ਅਸੀਂ ਸਟੇਟ ਕੱਟਣੀ ਬਿਲਕੁਲ ਸਿੱਧੀ ਜੋ ਚੋਲੀ ਤੱਕ ਰਹਿੰਦੀ ਹੈ ਉਸ ਤੋਂ ਬਾਅਦ ਥੱਲੇ ਤਿਰਸ਼ੀ ਕਟਣੀ ਸ਼ੁਰੂ ਹੋ
ਪਿੱਛ ਵੀ ਹਾਂ ਹਾਂ ਪਹਿਲੇ ਤਾਂ ਸਿੱਧੀਆਂ ਹੀ ਆਣਗੀਆਂ ਨਾ
ਨਾ ਬਰਫ਼ੀ ਟਾਈਪ ਕੱਪੜਾ ਵੇਸਟ ਜਾਏਗਾ
ਹਾਂ ਬਰਫ਼ੀ ਦੀ ਸਹੀ ਗੱਲ ਸਹੀ ਗੱਲ ਤੇ ਛੇ ਸਾਢੇ ਛੇ ਛੇ ਮੀਟਰ ਜ਼ਿਆਦਾ ਨੀ ਕਹਿ ਤਾ ਤੁਸੀ ਕੱਪੜਾ
ਫੁਲ ਸਲੀਵ ਬਣਨਗੀਆਂ ਦੇਖੋ ਬਾਰਡਰ ਵੀ ਲੱਗਣਾ ਥੱਲੇ ਹਨਾ
ਤੇ ਅਸੀਂ ਪੈਂਟ ਤੇ ਅਲੱਗ ਹੀ ਬਣਾਓਗੇ ਨਾ ਕੱਪੜੇ ਦੀ
ਨਹੀਂ ਮੈਂ ਤੇ ਪੈਂਟ ਸਮੇਤ ਹੀ ਕਹਿ ਰਿਹਾ ਨਾ ਫੇਰ ਥੱਲੇ ਪੈਂਟ
ਅੱਛਾ ਅੱਛਾ ਅੱਛਾ ਠੀਕ ਠੀਕ ਠੀਕ ਮੈਂ ਸਮਝਿਆ ਤੁਸੀਂ ਖਾਲੀ ਕੁੜਤੇ ਅਸਤੇ
ਪੂਰਾ ਸੋਟ ਹੀ ਬਣੇਗਾ ਨਾ ਅਨਾਰ ਕਲੀ ਨਾ ਦੇਖੋ
ਹੂੰ ਹੂੰ
ਹਾਂ
ਠੀਕ ਏ ਬਸ
ਮੈਂ ਤੁਹਾਡੇ ਕੋਲ ਮੈਂ ਵੀ ਪੁੱਛਣਾ ਸੀ ਹੋਲਟਰ ਨੈਕ ਨ ਬਣਾਨਾ ਨੀ ਸੀ ਆਂਦਾ ਮੈਨੂੰ ਤੇ ਹੁਣ ਕਿਸ ਦੇ ਸੂਟ ਆਏ ਨੇ ਉਹ ਮੈਨੂੰ ਬਈ ਨਾ ਅਲਟਰਨੈਕ ਬਣਾਓ ਤੇ ਮੈਂ ਕਦੀ ਹੱਥ ਹੀ ਨਹੀਂ ਪਾਇਆ ਮੈਨੂੰ ਵੈਸੇ ਵੀਡੀਓਜ਼ ਵਗੈਰਾ ਤੇ ਦੇਖੀਆਂ ਨੇ ਪਰ ਹੱਥ ਨਹੀਂ ਪਾਇਆ ਮੈਂ ਕਿਹਾ ਚਲੋ ਤੁਸੀਂ ਆਓਗੇ ਤੁਹਾਡੇ ਕੋਲੋ ਬਣਵਾ ਲਾਂਗੇ
ਤੇ ਉਹਦੇ ਕੋਈ ਇਸ਼ੂ ਨੀ ਹੈਗਾ ਤੁਸੀਂ ਉਹਨੂੰ ਸਿਰਫ ਤੁਸੀਂ ਸੂਟ ਜਿਸ ਤਰ੍ਹਾਂ ਕੱਟਿਆ ਨਾ ਪੂਰਾ
ਹਾਂਜੀ ਹਾਂਜੀ
ਮੈ ਕਿਹਾ ਤੁਸੀਂ ਪਹਿਲ ਮੈਨੂੰ ਤੁਸੀਂ ਆਪਣੀਆਂ ਦੱਸਿਆ ਨੀ ਮੈਨੂੰ ਕੱਲੀਆਂ ਹਨਾ ਉਹਦਾ ਮੇਜਰਮੈਂਟ ਦਿੰਦੇ ਤਾਂ ਮੈਂ ਮੇਜ਼ਰਮੈਂਟ ਜਾਂਦੀ ਨਾ। ਚਲੋ ਮੈਂ ਤੁਹਾਨੂੰ ਦੱਸ ਦਿੰਦੀ ਆਂ ਫੇਰ ਤੁਸੀਂ ਮੈਨੂੰ ਦੱਸਿਆ ਜੇ ਠੀਕ । ਹਾਂ ਦੇਖੋ ਤੁਸੀਂ ਨਾ, ਜਿਸ ਤਰ੍ਹਾਂ ਛੋਟਾ ਕੱਦ ਹੋਏਗਾ ਜਿਦਾ ਹਨਾ, ਇੱਕ ਤਾਂ ਹੁੰਦਾ ਨੋਰਮਲ ਕੱਦ ਹੈਨਾ, ਨੋਰਮਲ ਹੁੰਦਾ ਇੱਕ ਥੋੜੇ ਲੰਬੇ ਹੁੰਦੇ ਨ ਤੁਸੀਂ ਕਿਸ ਹਿਸਾਬ ਦਾ ਬਨਾਓਗੇ ਲੰਬੇ ਵੱਲ ਨੋਰਮਲ ਵਾਲੇ ਦਾ।
ਨਹੀਂ ਅਸੀਂ ਤੇਲ ਮੈਂ ਜਿਹੜਾ ਹੋਲਟਰਨੈਕ ਬਣਾਉਣਾ ਨਾ ਥੋੜੇ ਲੰਬੇ ਹੀ ਹੋਏ ਮਤਲਬ ਹਾਈਟ।
ਲੰਬੇ ਹਨ ਨਾ ਫੇਰ ਤੁਸੀਂ ਇੰਝ ਕਰਨਾ ਨਾ ਤੁਸੀਂ ਚਾਰ ਇੰਚ ਰੱਖ
ਅੱਛਾ ਚਾਰ ਇੰਚ ਲੰਬਾ ਰੱਖਾ ਮੈਂ ਅੱਗੋਂ ਦੀ, ਅੱਛਾ-ਅੱਛਾ।
ਹਨਾ, ਚਾਰ ਇੰਚ ਕਪੜਾ ਤੂਸੀ ਐਕਸਟਰਾ ਰੱਖੋ। ਰਖੋਗੇ ਨਾ, ਉਹਨੂੰ ਉਹ ਕੱਪੜੇ ਨੂੰ ਫੋਲਡ ਕਰ ਲੈਨਾ ਐ।
ਹਾਂਜੀ-ਹਾਂਜੀ।
ਫੋਲਫ ਕਰਕੇ ਫੇਰ ਤੁਸੀਂ ਤੀਰੇ ਦੀ, ਸ਼ੋਲਡਰ ਦੀ ਕਟਿੰਗ ਕਰਨੀ ਐ।
ਅੱਛਾਾ ਸ਼ੋਲ ਮਤਲਬ ਮੈਨੂੰ ਹੁਨ ਸਮਝ ਆਇਆ ਜਿਵੇਂ ਅਸੀਂ ਤੀਰਾ ਮੰਨ ਲਓ ਅੱਠ ਲਿਤਾ ਐ। ਤੇ ਉਪਰੋਂ ਦੀ ਅਸੀਂ ਤਿੰਨ ਯਾ ਚਾਰ ਇੰਚ ਅਸੀਂ ਐਕਸਟਰਾ ਵਧਾ ਦੀਏ ਗਲੇ ਦੀ ਚੌੜਾਈ ਦੇ ਹਿਸਾਬ ਨਾਲ।
ਨਹੀਂ, ਤੁਸੀਂ ਸਮਝੇ ਨੀ ਅਜੇ ਵੀ ਤੁਸੀਂ ਕੱਪੜਾ ਲਿਆ ਨਾ ਜਿਸ ਤਰ੍ਹਾਂ ਤੁਹਾਡਾ ਫਿਫਟੀ ਇੰਚ ਲੰਬਾਈ ਹੈਗੀ ਐ, ਠੀਕ ਐ ਤੁਸੀਂ ਫਿਫਟੀ ਫੋਰ ਲੈਣੀ ਐ ਖਾਲੀ ਅਗਲੇ ਪਾਸੇ ਦੀ।
ਅੱਛਾ-ਅੱਛਾ ਅਗਲੇ ਪਾਸੇ ਤੋਂ ਥੋੜਾ ਜਿਹਾ ਫਾਲਤੂ ਲੈਣਾ ਕੱਪੜਾ।
ਪਿਛਲੇ ਪਾਸੇ ਨੂੰ ਫਾਲਤੂ ਲੋ ਗੇ ਨਾ ਕੱਪੜਾ ਤੇ।
ਨਹੀਂ ਭੈਣ ਜੀ ਤੁਸੀਂ ਸਮਝੇ ਨੀ, ਗਲਾ ਤੇ ਅਸੀਂ ਹਲਟਰਨੈਕ ਹਲਟਰਨੈਕ, ਗਲੇ ਵਿੱਚ ਨਾ ਅੱਗੋਂ ਦੀ ਵਧਾਣਾ ਐ ਥੋੜ੍ਹਾ ਜਾ।
ਅੱਗੋਂ ਹੀ ਵਧਾਣਾ ਐ ਆਪੜਾ ਚਾਰ ਇੰਚ। ਹਨਾ ਚਾਰ ਜਿਹੜਾ ਐਕਸਟਰਾ ਕੱਪੜਾ ਰੱਖੋਗੇ ਤੁਸੀਂ ਉਹਨੂੰ ਫੋਲਡ ਕਰ ਲੈਨਾ ਐ। ਫੋਲਡ ਕਰਕੇ ਫਿਰ ਬੈਕ ਸਾਈਡ ਰੱਖ ਕੇ ਉੱਪਰ, ਫਿਰ ਤੀਰਾ ਕੱਟਣਾ ਐ ਉਹਦਾ।
ਅੱਛਾ-ਅੱਛਾ।
ਉਸ ਤੋਂ ਬਾਅਦ ਤੁਸੀਂ ਉਹਦਾ ਗਲਾ ਵਲਾ ਕੱਟੋਗੇ। ਤੇ ਸ਼ਾਇਦ ਬਾਰਿਸ਼ ਐ।
ਅ ਤਾਡੇ ਓਥੇ ਬਾਰਿਸ਼ ਆ ਰਈ ਐ।
ਹਾਂ ਮੌਸਮ ਤਾਂ ਬਣ ਗਿਆ ਜੇ।
ਆਹ ਤਾਂ ਬਹੁਤ ਬਹੁਤ ਵਧਾਈਆਂ ਹੋਣ, ਸਾਡੇ ਇਥੇ ਤੇ ਗਰਮੀ ਬੜੀ ਪੈ ਰਹੀ ਐ।
ਅ ਹਾਂ ਗਰਮੀ ਤਾਂ ਬਹੁਤ ਸੀ ਨਾ, ਥੋੜਾ ਠੰਡਾ ਹੋ ਜੇਗਾ। ਪਰ ਗਰਮ ਹਵਾ ਬੜੀ ਐ। ਤੇ ਵੀ
ਮੈਂ ਤੇ ਆਪ ਏ ਸੀ ਲਗਵਾਇਆ ਸੀ ਗਰਮੀ ਬੜੀ ਹੋਈ ਤੀ ਸੀ ਨਾ ਕੰਮ ਹੀ ਨੀ ਹੁੰਦਾ ਦਸ ਛ
ਅੱਛਾ ਅੱਛਾ, ਚਲੋ ਵਧੀਆ ਕੀਤਾ ਏਹ। ਬਹੁਤ ਵਧੀਆ ਕੀਤ ਤਦੇ।
ਹਾਂ, ਦੇਖੋ ਕੰਮ ਕਰਨਾ ਵੇ, ਤੇ ਦੇਖੋ ਕੰਮ ਕਰਨਾ ਐ, ਤੇ ਉਹ ਵੀ ਕਰਨਾ ਪਏਗਾ ਨਾ।
ਹੋਰ ਦੱਸੋ।
ਬਸ ਵਧੀਆ। ਹਾਂ ਹਾਂ, ਮੈਂ ਬੜੀ ਤਿੰਨ ਚਾਰ ਵੀਡੀਓਜ਼, ਕਰਲੀਆਂ ਤੁਹਾਨੂੰ ਕਹਿ ਦਿਆ ਤੁਸੀਂ ਹੁਣ ਮੈਨੂੰ ਇਹ ਦੱਸਣਾ ਕਿੰਨੀ ਲੈਣ ਥੇ ਤੁਹਾਡੀ।
ਕੱਲੀਆਂ, ਮੈਂ ਕਿੰਨੀ ਲੰਬਾਈ ਕਰਨੀਆ?
ਹਾਂ ਟੋਟਲ ਕਿੰਨੀ ਲੰਬਾਈ ਆ?
ਏ ਹੈਗੀ ਏ ਫੋਰਟੀ ਏਟ।
ਫੋਟੀ ਏਟ। ਅੱਛਾ ਫੇਰ ਤੁਸੀਂ ਨਾ ਫੌ ਟੀ ਏਟ ਚੋਂ ਸੋਲਾਂ ਇੰਚ ਮਾਈਨਸ ਕਰਕੇ ਨਾ ਪਹਿਲੇ ਤੁਸੀਂ ਅਹ ਕੱਪੜਾ ਜਿਵੇਂ ਦੂਰ ਰਖ ਕਰਕੇ ਵਿਛਾ ਲਿਆ। ਡਬਲ ਬਾਰੀ ਚੌ ਤੇ ਉੱਪਰੋਂ ਤੁਸੀਂ ਨਾ, ਸੋਲਾਂ ਇੰਚ ਜਿਦਾਂ ਪਹਿਲੇ ਇੱਕ ਨਿਸ਼ਾਨ ਲਾਣਾ ਏ, ਠੀਕ ਏ। ਉਸ ਤੋਂ ਬਾਅਦ, ਤੁਸੀਂ ਥੱਲੇ ਫਿਰ ਨਿਸ਼ਾਨ ਲਗਾਣਾ ਐ, ਅੜਤਾਲੀ ਇੰਚ ਦਾ ਟੋਟਲ।
ਅੱਛਾ, ਉਹ ਕਿਉਂ?
ਵੋ ਤੁਸੀਂ ਸੋਲਾਂ ਇੰਚ ਦੀ ਚੋਲੀ ਮਾਈਨਸ ਕਰ ਦੋਗੇ ਨਾ, ਕਿਉਂਕਿ ਚੋਲੀ ਤੱਕ ਤੇ ਦੇਖੋ
ਨਹੀਂ ਅਸੀਂ ਚੋਲ, ਚੋਲੀ ਤਾਂ ਦੇਖੋ, ਨਹੀਂ ਨਹੀਂ। ਤੁਸੀਂ ਗ਼ਲਤ ਸਮਝਦੇ ਪਏ, ਮੈਂ ਕਲੀਆਂ ਉੱਪਰੋਂ ਦੀ ਕਲੀਆਂ ਲੈਣੀਆਂ ਨੇ ਮੈਂ। ਉੱਪਰੋਂ ਦੀ ਕਲੀਆਂ ਆ ਈਆਂ ਸਿੱਧੀਆਂ ਤੀਰੇ ਤੋਂ
ਹਾਂ ਹਾਂਜੀ ਤੇ ਮੈਂ ਉਹੀ ਸਮਝਾ ਰਿਹਾ ਨਾ ਜਿਵੇਂ ਅ ਨਹੀਂ ਐਕਸਟਰਾ ਨਹੀਂ ਕਹਿ ਰਿਹਾ ਕੱਪੜੇ ਦੇ ਵਿੱਚੋਂ ਜਿ ਪੂਰਾ ਅੜਤਾਲੀ ਇੰਚ ਦਾ ਨਿਸ਼ਾਨ ਲਗਾ ਲਿਆ ਤੁਸੀਂ ਲੰਬਾਈ ਦਾ ਫੇਰ ਤੁਸੀਂ ਸੋਲਾਂ ਇੰਚ ਤੇ ਇੱਕ ਨਿਸ਼ਾਨ ਲਗਾਉਣਾ। ਉੱਪਰੋਂ ਦੀ ਤੇ ਉਹ ਸੋਲਾਂ ਇੰਚ ਤੱਕ ਤੁਸੀਂ ਸਿੱਧੇ ਸਿੱਧੀ ਤਿੰਨ ਇੰਚ ਦੀ ਕਲੀ ਲਓਗੇ ਨਾ ਤੇ ਤਿੰਨ ਇੰਚ ਸਿੱਧੀ ਕਲੀ ਲੈ ਕੇ ਥੱਲੋਂ ਤੁਸੀਂ ਉਹਦੀ ਕੁਲੀਕ ਦੀ ਚੌੜਾਈ ਕਰ ਦੋਗੇ ਨੌ ਇੰਚ ਦੀ ਉਹ ਤੁਹਾਡੇ ਉਪਰੋ ਸਿਧੀ ਕਰ ਲੋ ਰੇ
ਸੇਬ ਕਦੀ ਆਏਗੀ ਹਾਂ ਠੀਕ। ਠੀਕ ਮਤਲਬ ਕਿ ਤੁਸੀਂ ਸਾਨੂੰ ਸੋਲਾਂ ਇੰਚ ਤੱਕ ਸਿੱਧਾ ਲੈ ਕੇ ਕਿ ਉਸ ਤੋਂ ਬਾਅਦ
ਹਾਂ ਦੇਖੁਣ ਤੁਹਾਡੀ ਹਾਈਟ ਲੰਬੀ ਹੈ ਤੇ ਤੁਹਾਡੀ ਸੋਲਾਂ ਇੰਚ ਦੀ ਚੋਲੀ ਹੋਏਗੀ ਹੁਣ ਹਰ ਸੀਲ ਦਾ ਮੇਜਰਮੈਂਟ ਅਲੱਗ ਹੁੰਦਾ ਹੈ ਹੁਣ ਜਿਹੇ ਕਿਸੇ ਦੇ ਨਾਂ ਪੁਛ ਚੌਦਾਂ ਇੰਚ ਦੀ ਚੋਲੀ ਹੈ ਕਿਸੇ ਦੀ ਬਾਰਾਂ ਇੰ ਇੰਚ ਦੀ ਹੈ ਨਾ
ਹੂੰ-ਹੂੰ
ਹਾਈਟ ਦੇ ਹਿਸਾਬ ਨਾਲ ਏ ਨਾ। ਕਈਆਂ ਦੀ ਕਮਰ ਲੰਬੀ ਹੁੰਦ
ਹਾਂਜੀ -ਹਾਂਜੀ -ਹਾਂਜੀ ਬਾਕੀ ਵੈਸੇ ਤੁਹਾਡੇ ਹਿਸਾਬ ਨਾਲ ਬੜੀ ਸੋਹਣੀ ਜਚੇਗੀ ਤੁਹਾਡੇ ਤੇ ਨਾ ਕਲੀਆਂ ਵਾਲੀ ਫਰਾਕ।
ਹਾਂ ਹਾਂ ਬਸ ਮੈਂ ਉਹੀ ਸੋਚ ਰਹੀ ਸੀ ਥੋੜ੍ਹੀ ਟਰਾਈ ਕਰੀਏ ਠੀਕ ਹੈ।
ਮੈਂ ਆਪ ਮਸ਼ੀਨ ਲੈਣੀ ਸੀ। ਮਸ਼ੀਨ ਮੇਰੀ ਨਾ ਥੋੜ੍ਹੀ ਅੰਬਰੇਲਾ ਮੈਂ ਕਿਹਾ ਚੱਲ ਅੱਜ ਕੱਲ੍ਹ ਉਹ ਜੈਕ ਦੀਆਂ ਮਸ਼ੀਨਾਂ ਚੱਲਦੀਆਂ ਪਈਆਂ ਨੇ।
ਹਾਂ -ਹਾਂ ਲਵੋ- ਲਵੋ ਵਧੀਆ ਜੈਕ ਦੀ ਮਸ਼ੀਨ ਤੇ ਬੜੀ ਉਹਦੇ ਨਾਲ ਤੁਹਾਡਾ ਕੰਮ ਹੀ ਡਬਲ ਨਿਕਲੇਗਾ ਹਾਂ- ਹਾਂ ਜ ਤੁਸੀਂ ਕਿ ਬਣਾਉਂਦੇ ਹੋ ਨਾ ਸੂਟ
ਹੂੰ ਅੱਛਾ ਚਲੋ ਫਿਰ ਵਧੀਆ, ਅੱਛਾ, ਚਲੋ ਕੋਈ ਨੀ ਫੇਰ ਤੇ ਅਸੀਂ ਮੈਂ, ਹੁਣ ਏਸੀ ਲਵਾ ਲੈਣਾ ਹੁਣ ਸਰਦੀਆਂ ਚ ਲੈਲਾਗੇ ਮਸ਼ੀਨ ਕਿਉਂਕਿ,
ਕਿਉਂਕਿ ਉਹ ਮਸ਼ੀਨ ਇਸ ਤਰ੍ਹਾਂ ਦੀ ਹੈਗੀ ਹੈ, ਵੀ ਜਦੋਂ ਆਪਾਂ ਬੈਠ ਹੈ ਨਾ ਮਸ਼ੀਨ ਤੇ, ਆਪਾਂ ਨੂੰ ਥਕਾਨ ਨਹੀਂ ਹੋਏਗੀ, ਉਸ ਚੀਜ ਤੇ ਆਪਾਂ ਕੀ ਸੀ ਕਿੰਨਾ ਸੀਤਾ, ਓ ਨਾ ਚਲੋ ਸ਼ੀਨਦੇ ਜਾਓ ਕੋਈ, ਕੋਈ ਜ਼ੋਰ ਨੀ ਲੱਗਦਾ ਪਿਆ ਕੋ ਕੁਛ ਨੀ, ਕਿਉਕ ਤੇਰੇ ਦਬਾਅ ਨੀ ਆ ਹਾਂ।
ਹਾਂ ਇਹ ਵੀ ਗੱਲ ਤੁਹਾਡੀ ਸਹੀ ਹੈ। ਦੇਖੋ, ਤਾਂ ਹੀ ਅਸੀਂ ਤੁਹਾਡੇ ਕੋਲ ਸਲਾਹ ਲੈ ਰਹੇ ਹਾ ਨਾ, ਤੁਸੀਂ ਤਾਂ ਵਰਤ ਯੂਜ ਕੀਤੀ ਹੋਈ ਹੈ। ਹਜੇ ਕਰਦੇ ਵੀ ਉਹ ਤੇ ਮੈਂ ਕਿਹਾ।
ਜੈਕ ਤੋਂ ਉੱਤੇ ਕੋਈ ਚੀਜ਼ ਨਹੀਂ ਹੈ ਜੀ,
ਹਾਂਜੀ, ਹਾਂਜੀ ਕੋਈ ਨੀ ਫਿਰ ਅਸੀਂ ਮੈਂ ਦੇਖ ਵਾ ਹਜੇ ਹੱਥ ਨੀ ਪੈ ਰਿਹਾ ਏਸੀ ਲਵਾ ਲਿਆ ਨਾ,
ਅੱਛਾ-ਅੱਛਾ, ਚਲੋ, ਵਧੀਆ ਏਸੀ ਤਾਂ ਜ਼ਰੂਰੀ ਹੈ ਗਰਮੀਆਂ ਚ
ਹੂੰ, ਗਰਮੀ ਤੁਹਾਨੂੰ ਪਤਾ ਅੱਜ ਕੱਲ ਬੜੀ ਪੈ ਰਹੀ ਹੈ ਕੰਮ ਹੀ ਨੀ ਹੁੰਦ ਕਮਰੇ ਵਿੱਚ ਨਾ, ਤਪਸ਼ ਬੜੀ ਹੁੰਦੀ ਹੈ, ਕੁਛ ਤੁਹਾਨੂੰ ਪਤਾ ਬਜ਼ੁਰਗ ਬੰਦੇ ਨੇ ਫੇਰ ਉਹਨਾਂ ਨੂੰ ਗਰਮੀ ਬਰਦਾਸ਼ਤ ਵੀ ਨਹੀਂ ਹੁੰਦੀ ਘਰ ਚ ਮੈਂ ਕਿਹਾ ਚਲੋ ਲਵਾ ਹੀ ਲਈਏ ਏਸੀ। ਹਾਂਜੀ-ਹਾਂਜੀ ਹਾਂ ਬੜੀ ਜ਼ਰੂਰੀ ਅੱਜ ਕੱਲ ਪਤਾ ਏਸੀ ਦਾ, ਪਿਆਰੇ ਨਿਸ਼ਾਨ ਦਾ,
ਰਿਹਾ ਈ ਨੀ ਜਾਦਾ ਬਿਲਕੁਲ ਸਹੀ ਗੱਲ ਹੈਗੀ ਆ, ਸਹੀ ਗੱਲ ਹੈਗੀ ਜੇ ਬਿਲਕੁਲ ਹੋਰ ਦੱਸੋ।
ਬਾਲ ਬੱਚੇ ਸਭ, ਨਹੀਂ,
ਹਾਂ-ਹਾਂ ਸਭ ਠੀਕ ਨੇ ਸਭ ਵਧੀ
ਸਾਡੀ ਗੁੜੀਆਂ ਮੈਂ ਸੁਣਿਆ ਸੀ ਤਿੰਨ ਸਾਲ ਦੀ ਹੈਗੀ ਹੈ ਨਾ, ਪਾਲਦੀ ਨਾ ਤੁਹਾਡੀ ਛੋਟੀ ਗੁੜੀਆ,
ਹਾਂ-ਹਾਂ ਗੁੜੀਆਂ ਨੀ ਮੇਰੀ ਦੋਤਰੀ ਤਿੰਨ ਸਾਲ ਦੀ ਐ।
ਅੱਛਾ ਸੋਡੀ ਦੋਤੀ,
ਹਾਂਜੀ ਹਾਂਜੀ ਤੁਸੀਂ ਗੱਲਤ ਸ਼ਾਇਦ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਇਧਰੋਂ ਦੀ, ਹਾਂਜੀ ਮੇਰੀ ਧੋਤੀ ਹੈਗੀ ਆ ਕੁੜੀ ਤੇ ਮੇਰੀ ਹੈਗੀ ਜੇ ਪੱਚੀ ਛੱਬੀ ਸਾਲ ਦੀ ਹੋਣੀ ਏ
ਚਲੋ ਕੋਈ ਨੀ ਵਧੀਆ ਆਪਣੇ ਚੰਗੇ ਘਰ ਪਾਰ ਪਹੁੰਚਗੀ ਏ
ਹਾਂਜੀ ਹਾਂਜੀ ਇਹ ਤਾਂ ਜ਼ਰੂਰੀ ਹੁੰਦਾ ਏ
ਹਾਂਜੀ ਹ ਬੜੀ ਟੈਸ਼ਨ ਹੁੰਦੀ ਨਾ ਹੋਰ ਬਿਲਕੁਲ ਬਿਲਕੁਲ ਲਾਣਾ ਤੁਸੀ ਚੱਕਰ
ਬਣਾਵਾਂਗੇ ਪ੍ਰੋਗਰਾਮ ਚਲੋ ਪ੍ਰੋਗਰਾਮ ਬਣਿਆ ਤੁਹਾਨੂੰ ਦੱਸਾ ਸਾਂਗੇ
ਹਾਂਜੀ ਪਹਿਲੇ ਤਾਂ ਤੁਸੀ
ਕੋਈ ਟਰਾਈ ਕਰਾਂਗੀ ਪਹਿਲੇ ਪਹਿਲੇ ਮੈਂ ਫਰਾਕ ਟਰਾਈ ਕਰਾਂਗੀ ਕੱਪੜਾ ਲਿਆਵਾਂਗੀ ਛੇ ਮੀਟਰ ਕੱਪੜਾ ਲੈਣਾ ਫਿਰ ਮੈਂ ਕੱਪੜਾ ਲਿਆਣਾ ਮੈਚਿੰਗ ਦੇ ਹਿਸਾਬ ਨਾਲ
ਅੱਛਾ ਅੱਛਾ ਅੱਛਾ ਪਲੇ ਵੈਸੇ ਤੇ ਅਨਾਰ ਕਲੀ ਸਖਦੀਨੀ ਬੋਟਮ
ਹਾਂ ਦਿਖਦੀ ਤਾਂ ਨੀ ਹੈ ਪਰ ਹੂੰ ਹੁਣ ਤੁਸੀਂ ਕਹਿ ਰਹੇ ਹੋ ਇੱਕੋ ਜਿਹਾ ਕੱਪੜਾ ਲੈਣਾ ਸੀ ਫਿਰ ਮੈਂ ਸੋਚਦੀ ਮੈਂ ਚੱਲੀ ਇਕੋ ਜਿਹਾ ਹੀ ਲੈ ਆਣੀ ਆ
ਸਹੀ ਗੱਲ ਏਹ ਵੀ ਤੁਹਾਡੀ ਗੱਲ ਸਹੀ ਇੱਕੋ ਜਣ ਨਾਲ ਪਤਾ ਕੀ ਗੱਲ ਕੱਲ ਨੂੰ ਕਈ ਵਾਰ ਐਸਾ ਹੁੰਦਾ ਹੈ ਵੀ ਇੱਕ ਦੋ ਵਾਰ ਜਿਵੇਂ ਲੈਂਥ ਲੰਬੀ ਪਾ ਲਈ ਕੱਲ੍ਹ ਨੂੰ ਬੰਦਾ ਫਰੈਂਡ ਨਵਾਂ ਆਂਦਾ ਬੰਦਾ ਕਹਿੰਦਾ ਚਲੋ ਮੈਂ ਸ਼ੋਟ ਕਰ ਜਦੋ ਏਹ ਫਰੋਕ ਸੂਟ ਬਣ ਜਾਏਗਾ ਤੇ ਫੇਰ ਉਹ ਪੈਂਟ ਸੇਮ ਹੋਏਗੀ ਤੇ ਤੁਹਾਡਾ ਬਾਹਰ ਠੀਕ ਆ ਜੀ ਮਤਲਬ ਪੈ ਜੇਗਾ
ਯੂਜ ਚ ਆ ਜੇਗਾ ਸਹੀ ਗੱਲ ਹੈਗੀ ਕੋਈ ਨੀ ਮੈਂ ਉਹੀ ਲੈ ਲਾਗੀ ਹੋਰ ਆ ਟਿਊਲਿਪ ਵਗੈਰਾ ਬਣਾ ਲੈਂਣਦੇ ਹੋ
ਹਾਂ ਹਾਂ ਟਿਊਲਿਪ ਮੈਂ ਹੁਣ ਪਿੱਛੇ ਸੀਤੀਆਂ ਕਿਸੇ ਦੀਆਂ ਟਿਊਲਿਪ ਸਾਡੀ ਲੈਣ ਹੈਗੀ ਹੈ ਇੱਕ ਹਾਂ ਜੀ ਉਹਦਾ ਵਿਆਹ ਸੀ ਤੇ ਉਹਦੀ ਸੀਤੀ ਸੀ ਚੋਲੇ ਪਾਉਣੇ ਆਪਣੇ ਹਲਦੀ ਤੇ ਪਾਈ ਸੀ ਬੜੀ ਸੋਹਣੀ ਲੁੱਕ ਆਈ ਉਹਨੂੰ ਹਾਂਜੀ ਹਾਂਜੀ ਬਾਕੀ-' ਕਿਨਾ ਵੇਚਣਾ ਸਾਡੇ ਕੋਈ, ਹਾਂ ਅਸੀਂ ਤੇ ਫੰਕਸ਼ਨ ਤੇ ਬੜਾ ਵਧੀਆ ਸੀ ਬਸ ਵਿੱਚ ਤੁਹਾਨੂੰ ਪਤਾ ਫੇਰ ਕੋਈ ਇੱਕ ਡੈਥ ਜੀ ਹੋਗੀ। ਫੇਰ ਆਪਾਂ ਘਰੋਂ ਘਰ ਹੀ ਮਤਲਬ ਫੰਕਸ਼ਨ ਕਰ ਲਿਆ ਨਾ ਨੀ ਤੇ ਬੁਲਾਇਆ ਤੇ ਸਭ ਨੂੰ ਹੋਇਆ ਸੀ। ਫੇਰ ਰਿਸ਼ਤੇਦਾਰੀ ਚ ਮੌਤ ਹੋ ਗਈ ਸੀ।
ਹਾਂ ਹਾਂ ਫੇਰ ਮੁਸ਼ਕਿਲ ਹੋ ਜਾਂਦੀ।
ਹਾਂਜੀ-ਹਾਂਜੀ।
ਠਿਕ ਕਹਿ ਰਹੇ ਹੋ ਤੁਸੀਂ।
ਹੋਰ ਸੁਣਾ, ਠੀਕ ਹੈ ਭੈਣ ਜੀ, ਸਤਿ ਸ਼੍ਰੀ ਅਕਾਲ।